ਹੈਲੋ।
ਹਾਂਜੀ ਦੀ।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
ਕੀ ਹਾਲ ਚਾਲ ਏ ਤੁਹਾਡੇ? ਬਸ ਵਧੀਆ ਜੀ ਹੋਰ ਸੰਡੇ ਕਿ ਕੁਛ ਨ ਨਹੀਂ ਬਸ ਬੈਠੀ ਸੀ ਫ੍ਰਰੀ ਸੀ ਥੋੜਾ ਜਿਹਾ।
ਚਲੋ ਵਧੀਆ
ਹਾਂਜੀ, ਹਾਂਜੀ ਹੋਰ ਸਡੇ ਕਿਵੇਂ ਜਾ ਰਿਹਾ ਤੁਹਾਡਾ।
ਬਸ ਵਧੀਆ ਨਿਕਲ ਰਿਹਾ ਟਾਈਮ ਜਿਹੜਾ ਟਾਈਮ ਵਧੀਆ ਨਿਕਲ ਜਵੈ ਵਧੀਆ ਈ ਐ
ਅੱਛਾ ਜੀ, ਮੈਂ ਕਹਿ ਰਹੀ ਸੀਗੀ ਕਿ ਪੋਲਿਊਸ਼ਨ ਕਿੰਨਾ ਜ਼ਿਆਦਾ ਹੋ ਰਿਹਾ ਨਾ।
ਹਾਂਜੀ, ਹਾਂਜੀ ਇਹ ਗੱਲ ਤੇ ਹੈਗੀ ਏ।
ਹਾਂਜੀ, ਜਿਵੇਂ ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ।
ਹਾਂ ਜਿਵੇਂ ਅ ਆਪਣਾ ਘਰ ਤੇ ਇੱਧਰ ਮੇਰੇ ਸਾਈਡ ਤੇ ਜਿੱਦਾਂ ਹਿਮਾਚਲ ਸਾਈਡ ਹੈ ਨਾ ਅ ਤੁਹਾਡੀ ਕਿੜੀ ਸਾਈਡ ਹੋਈ ਜਿਵੇਂ
ਸਾਡੀ ਪੰਜਾਬ ਸਾਈਡ ਹੈ।
ਅੱਛਾ ਪੰਜਾਬ ਸਾਈਡ ਠੀਕ ਹੈ ਓਕੇ ਤੇ ਜ਼ਿਆਦਾ ਨੀ ਤੇ ਆਪਣੀ ਹਿਮਾਚਲ ਚਲੋ ਹਲੇ ਬਚਾਵ ਹੈ, ਚੀਜ਼ਾਂ ਦਾ ਕਿਉਂਕਿ ਇੱਧਰ ਜ਼ਿਆਦਾ ਫੈਕਟਰੀਜ਼ ਵਗੈਰਾ ਨੀ ਹੈਗੀਆਂ। ਬਸ। ਅ ਡੋਓਂਨ ਪੰਜਾਬ ਸਾਈਡ ਤੇ ਤੁਹਾਨੂੰ ਪਤਾ ਹੀ ਹੋਏਗਾ, ਫੈਕਟਰੀ ਵੈਸੇ ਬਹੁਤ ਹੈਗੇ ਨੇ ਉਰੇ, ਪਰੇ ਅ ਜ਼ਿਆਦਾ ਨਹੀਂ ਤੇ ਚਲੋ ਕਹਿ ਸਕਦੇ ਨੇ ਕੇ ਹਵਾ ਜਿਵੇਂ ਧੂੰਆਂ ਵਗ਼ੈਰਾ ਜਾਂਦਾ ਹੈ, ਤੇ ਉਹਦਾ ਚਲੋ ਪੋਲਿਊਸ਼ਨ ਤਾਂ ਹੈ ਹੀ ਹੈ।
ਹਾਂਜੀ।
ਪਰ ਜਿਹੜਾ ਪਾਣੀ ਹੂਣੀ ਵਗੈਰਾ ਹੋ ਗਿਆ, ਜਿਹੜਾ ਡ ਮਟੀਰੀਅਲ ਜਾਂਦਾ ਡ ਮਤਲਬ ਕਹਿਣ ਦਾ ਮਤਲਬ ਕਿ ਪਾਣੀ ਵਗੈਰਾ ਵੇਸਟ ਵਗੈਰਾ ਕੈਮੀਕਲ ਜਾਂਦੇ ਨੇ ਸਾਰੇ। ਉਹ ਚੀਜ਼ਾਂ ਲਈ ਕੋਈ ਨਿਕਾਸੀ ਵਧੀਆ ਨਹੀਂੀ ਹੈਗੀ ਕੋਈ ਜਾਂ ਤਾਂ ਕੋਈ ਨਾਲੇ ਨੂਲੇ ਚ ਬਹਾ ਦਿੰਦੇ ਨੇ
ਹਾਂਜੀ
ਵਿਆਹ ਤੇ ਲਾਗੇ ਕੋਈ ਅਹ ਕਹਿੰਦਾ ਮਤਲਬ ਜਿੱਦਾਂ ਕੋਈ ਨਦੀ ਨਾਲੇ ਵਗੈਰਾ ਹੋਣ ਤੇ ਉਹਨਾਂ ਚ ਪਾ ਦਿੰਦੇ ਨੇ ਤੇ ਅੱਗੇ ਜਾ ਕੇ ਪਤਾ ਨੀ ਕੋਈ ਕਿੱਥੇ ਕਿੱਥੇ ਜਾ ਕੇ ਨਿਕਲਦਾ ਉਹ ਕੈਮੀਕਲ ਤੇ ਉਹੀ ਚ ਸਾਰਾ ਪੋਲਿਊਟ ਕਰ ਰਿਹਾ ਪਾਣੀ ਨੂੰ ਜਿਵੇਂ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪਾਣੀ ਮਤਲਬ ਮਤਲਬ ਇਹਹੀ ਹੈ ਕਿ ਜਿਹੜਾ ਫੈਕਟਰੀ ਦਾ ਨਿਕਲਦਾ ਗੰਦਾ ਪਾਣੀ ਕੈਮੀਕਲ ਵਾਲਾ ਨਾ ਉਹ ਸਾਰਾ ਨਾ ਪੀਣ ਵਾਲੇ ਪਾਣੀ ਵਿੱਚ ਮਿਕਸ ਕਰ ਰਹੇ ਆ
ਹਾਂ ਬਸ ਇਹੀ ਸਮਝੋ ਕਿ ਨਦੀ ਨਾਲੇ ਚ ਜਾ ਰਿਹਾ, ਤੇ ਉਹ ਕਿ ਨਦੀਆਂ ਚ ਜਾਏਗਾ ਕਿਤੇ ਨਾ ਕਿਤੇ ਨਾਲੇ ਚ ਜਿਹੜਾ ਨਿਕਲ ਨਿਕਲ ਕੇ ਜਾ ਰਿਹਾ ਪਾਣੀ ਹੈ ਕੁਛ ਹੈ ਹਾਂਜੀ।
ਇਹ ਤਾਂ ਹੈ ਹੁਣ ਸਾਡੇ ਇੱਧਰ ਬਹੁਤ ਸਾਰੀਆਂ
ਮਤਲਬ ਠੀਕ ਜਗ੍ਹਾ ਨੀ ਬਈ ਜਿੱਥੇ ਉਹਨੂੰ ਸ਼ੂਟ ਕੁੱਟਿਆ ਜਾਏ ਜਾਂ ਫ਼ਿਰ ਉਹਨੂੰ ਖਾਲ ਮਤਲਬ ਦਬਾਇਆ ਜਾਏ ਦਬਾਉਣ ਦਾ ਤਾਂ ਚਲੋ ਕੋਈ ਚੀਜ਼ ਹੈ ਨੀ ਪਾਣੀ ਵਾਲਾ। ਪਰ ਇਹ ਹੈ ਕਿ, ਅਹ ਉਹ ਤਾਂ ਕੁਛ ਹੱਲ ਨੀ ਨਿਕਲ ਕੇ ਆ ਰਿਹਾ ਵੀ ਉਹਨੂੰ ਕੀ ਕਰੀਏ, ਉਸ ਚੀਜ਼ ਦਾ ਪਰ ਉਹ ਚੱਲੀ ਜਾਂਦਾ ਕੰਮ ਆਪਦੇ ਚੱਲੀ ਜਾਂਦਾ। ਸਰਕਾਰ ਵੀ ਇਸ ਮੈਟਰ ਦੇ ਕੋਇ ਧਿਆਨ ਨਹੀਂ ਦਿੰਦੀ, ਉਹ ਤੇ ਚਲੋ ਵੈਸੇ ਤੇ ਸਾਡੇ ਲਾਗੇ ਜਹੜੀ ਚੀਜ਼ਾਂ ਹੋਦੀ ਹੈ ਸਾਨੂੰ ਆਪੇ ਹੀ ਧਿਆਨ ਦੇਣਾ ਚਾਹੀਦਾ ਹੈ। ਪਰ ਸਰਕਾਰ ਵੀ ਕੀ ਕਰੇ ਇਸ ਫ
ਬਿਲਕੁਲ ਸਹੀ ਗੱਲ ਆ ਸਾਡੇ ਏਰੀਏ ਚ ਫੈਕਟਰੀ ਵਗੈਰਾ ਹੈ ਜ਼ਿਆਦਾ ਕੇ ਮਨ
ਨਹੀਂ ਸਾਡੇ ਹਿਮਾਚਲ ਚ ਤੇ ਹੈ ਤੇ ਹੈ ਲੇਕਿਨ ਉਹ ਸਾਈਡ ਚ ਜਿੱਦਾਂ ਕਾਫੀ ਸਾਈਡ ਏਰੀਏ ਹੈਗੇ ਨੇ ਬਹੁਤ ਉੱਧਰ ਜਿੱਦਾਂ ਪੰਜਾਬ ਦੇ ਲਾਗੇ ਕਾਫੀ ਏਰੀਆ ਆਂਦੇ ਨੇ ਹਿਮਾਲ ਦੇ ਆਪਣੇ ਬਂਡਰੀ ਤੇ ਉਹ ਬਾਰਡਰ ਦੇ ਨੇੜ ਤੇੜ ਉੱਧਰ ਹੈਗੀ ਫੈਕਟਰੀਆਂ ਕਾਫ਼ੀ ਪਰ ਇੱਧਰ ਆਪਣੀ ਸਾਈਡ ਤੇ ਬਹੁਤ ਘੱਟ ਰੇਅਰ ਹੈ ਕਹਿਣ ਦਾ ਮਤਲਬ ਕਿ ਇੱਕ ਅੱਧੀ ਹੋਏ ਵੀ ਹੋਏ ਤੇ ਨਹੀਂ ਤਾਂ ਬਾਕੀ ਇੱਥੇ ਕੰਮ ਨੀ ਹੈ ਫੈਕਟਰੀਆਂ ਦਾ ਕਿਉਂਕਿ ਇੱਥੇ ਸਾਰ ਮੈਨੂਫੈਕਚਰ ਹੋ ਕੇ ਆਉਂਦਾ ਸਮਾਨ ਸਾਰਾ ਪੰਜਾਬ ਸਾਈਡ ਹੋ ਕੋਈ ਯੂਪੀ ਸਾਈਡ ਕੋਈ ਕਿਹੜੀ ਸਾਈਡ ਹੋ ਉੱਥੋਂ ਸਾਰੀ ਸਾਈਡਾਂ ਤੋਂ ਬਸ ਸਮਾਨ ਸਿਰਫ ਸੇਲ ਹੁੰਦਾ ਬਾਕੀ ਆਹ ਚੀਜ਼ਾਂ ਦਾ ਚਲੋ ਬਚਾ ਹੋ ਜਾਂਦਾ ਬਾਕੀ ਪੋਲਿਸ਼ਨ ਆਪਣਾ ਇੱਧਰ ਹੋਏਗਾ ਜਿੱਦਾਂ ਗੱਡੀਆਂ ਵਗੈਰੀ ਵਗੈਰਾ ਆਉਂਦੀਆਂ ਟੂਰਿਸਟ ਦੀ ਆਪਣੇ ਘੁੰਮਣ ਫਿਰਨ ਆਂਦੇ ਲੋਕ ਜਿਹੜੇ ਗੱਡੀਆਂ ਆਪ ਆਪਣੇ ਵੀ ਇੱਥੇ ਹੈਗੀ ਆ ਜਾਂ ਟੂਰਿਸਟ ਕੋਈ ਵੀ ਆਏਗਾ ਉਹ ਉਸ ਚੀਜ਼ ਦਾ ਚਲੋ ਕਹਿ ਸਕਦੇ ਹੈ ਕਿ ਪੋਲਿਊਸ਼ਨ ਹੈ ਹਲੇ ਬਾਕੀ ਇਹ ਹੈ ਚੀਜ਼ਾਂ ਸਾਰੀਆਂ
ਹਾਂਜੀ ਹਾਂਜੀ ਸਾਡੇ ਇੱਧਰ ਤਾਂ ਬਹੁਤ ਜ਼ਿਆਦਾ ਫੈਕਟਰੀਆਂ ਨੇ ਮਤਲਬ ਹਵਾ ਦਾ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਕੀ ਫੈਕਟਰੀਆਂ ਤੋਂ ਜਿਆਦਾ ਧੂੰਆਂ ਨਿਕਲਦਾ ਉਹਦਾ ਵੀ ਬੜਾ ਅਹ ਸਾਡੀ ਅਹ ਆਲੇ ਦੁਆਲੇ ਦੀ ਹਵਾ ਨੂੰ ਬਹੁਤ ਗੰਦਾ ਕਰ ਰਿਹਾ ਪਲੂਟ ਕਰ ਰਿਹਾ ਵਾ ਤੇ ਚੋਂ ਜਿਹੜਾ ਕੈਮੀਕਲ ਨਿਕਲਦਾ ਵਾ ਉਹ ਫੈਕ ਫੈਕਟਰੀਆਂ ਤੋਂ ਨਿਕਲਦਾ ਕੈਮੀਕਲ ਉਹ ਪਾਣੀਆਂ ਜਾ ਰਿਹਾ ਵਾ ਤੇ ਉਹਦੇ ਨਾਲ ਪਾਣੀ ਵੀ ਬਹੁਤ ਗੰਦਾ ਆ ਰਿਹਾ ਵਾ ਤੇ ਗੰਦਾ ਹੋ ਗਿਆ ਉਹ ਸਾਡੇ ਪੀਣ ਲਈ ਵੀ ਠੀਕ ਨਹੀਂ ਹੈ ਜਿਹੜੇ ਪਸ਼ੂ ਜਾਨਵਰ ਪਕਸ਼ੀ ਹੈਗੇ ਨੇ ਉਹਨਾਂ ਦੇ ਪੀਣ ਲਈ ਵੀ ਬਿਲਕੁਲ ਠੀਕ ਨਹੀਂ ਹੈ।
ਨਹੀਂ ਨਹੀਂ ਹਾਂਜੀ
ਇਹ ਤਾਂ ਬਹੁਤ ਉਹ ਹੋ ਰਿਹਾ ਨਾ ਕਿ ਮਤਲਬ ਸਰਕਾਰ ਇੱਥੇ ਕੰਮ ਹੀ ਨਹੀਂ ਕਰ ਰਹੀ ਹੈਗੀ ਕਿ ਜਿਹੜਾ ਪਾਣੀ ਆ ਉਹਨੂੰ ਸਾਫ਼ ਕੀਤਾ ਜਾਏ ਤਾਂ ਕਿ ਹੋਰ ਜੀਵ ਜੰਤੂ ਜਿਹੜੇ ਤਾਂ ਕਿ ਪੰਛੀ ਪਸ਼ੂ ਪਕਸ਼ੀਆਂ ਦੀ ਆਬਾਦੀ ਨਾ ਘਟੇ ਇੱਕ ਸਰਕਲ ਚੱਲਦਾ ਰਹਿਣਾ ਚਾਹੀਦਾ ਨਾ
ਹਾਂਜੀ ਇਹ ਤੇ ਹੈਗੀ ਗੱਲ ਮੇਨ ਇਹ ਹੈ। ਕਿ ਹੁਣ ਜਿੱਦਾਂ ਤੁਸੀਂ ਇਹ ਦੇਖੋ ਕਿ ਫੋਰਲੇਨ ਆਪਣੇ ਪੰਜਾਬ ਚ ਵੀ ਸ਼ਾਇਦ ਹੁਣ ਬਣੇ ਹੋਣਗੇ ਨਵੇਂ ਕਈ ਜਗ੍ਹਾ ਤੇ ਤੇ ਹਿਮਾਚਲ ਚ ਵੀ ਇੱਧਰ ਕਾਫ਼ੀ ਬਣਿਆ ਤੇ ਉੱਛ ਚੀਜ਼ ਦਾ ਇਹ ਹੈ। ਕਿ ਅਸੀਂ ਤਾਂ ਦੇਖਦੇ ਹਾਂਜੀ ਫੋਰਲਨ ਬਣ ਗਿਆ! ਬਹੁਤ ਵਧੀਆ ਬਣ ਗਿਆ ਜੀ ਬਹੁਤ ਵਧੀਆ ਗੱਲ ਹੈ ਲੇਕਿਨ ਕੁੱਛ ਅਸੀਂ ਚੀਜ਼ ਨਹੀਂ ਦੇਖਦੇ ਕਿ ਕਿੰਨਾ ਪੇੜ ਗਿਆ। ਉਸ ਚੋ ਕਿੰਨਾ ਪਸ਼ੂ ਪੰਛੀ ਜਿਹੜਾ ਉੱਥੇ ਰਹਿੰਦੇ ਸੀਗੇ ਜਿਹਦੇ ਉਸ ਆਸ! ਸੀਗੇ ਪਰ ਉਹ ਚੀਜ਼ਾਂ ਨੀ ਅਸੀਂ ਦੇਖੀਆਂ ਕਿੰਨੇ ਹਜ਼ਾਰੋ ਲੱਖ ਦੇ ਹਿਸਾਬ ਨਾਲ ਪੇੜ ਕੱਟ ਕੱਟਿਆ ਗਿਆ ਹੁਣ ਇੱਕ -ਇੱਕ ਕਿਲੋਮੀਟਰ 'ਚ ਹੀ ਸੋਚ ਲਓ। ਤੁਸੀਂ ਕਿੰਨਾ ਪੇੜ ਹੋਇਆ ਜਾਏਗਾ ਕਿੰਨਾ ਪੇੜ ਕੱਟਿਆ ਗਿਆ ਤੇ ਤੇ ਕਿੰਨੇ ਹਜ਼ਾਰੋ, ਹਜ਼ਾਰੋ ਕਿਲੋਮੀਟਰ ਤੱਕ ਦੀ, ਹੋਰਲੇਨ ਬਣ ਰਹੀ। ਹੈ ਤੇ ਉਹ ਚੀਜ਼ਾਂ ਸਾਰੀਆਂ ਉਹ ਤੁਸੀਂ ਦਿਮਾਗ ਸਾਡੇ ਹੈ ਹੀ ਨੀ ਚੀਜ਼ਾਂ ਜਿਹੜੀ ਸਾਡੇ ਚੀਜ਼ ਹੈ ਸਾਹਮਣੇ ਹੋ ਰਹੀ ਅਸੀਂ ਉਹਨੂੰ ਦੇਖਦੇ! ਹਾਂਜੀ ਉਹ ਚੀਜ਼ ਹੋ ਰਹੀ। ਹੈ ਇਹ ਚੀਜ਼ ਹੋ, ਰਹੀ ਲੇਕਿਨ ਆਹ ਚੀਜ਼ਾਂ ਵੱਲ ਕਿਸੇ ਦਾ ਧਿਆਨ ਨਹੀਂ ਆ ਆਹ ਚੀਜ਼ਾਂ ਕੋਈ ਦੇਖੇ ਧਿਆਨ ਨਾਲ ਤੇ ਫਿਰ ਉਸ ਚ ਫਿਰ ਅੱਗੇ ਧਿਆਨ ਨੂੰ ਲੈ ਕੇ ਆਏ ਗੱਲਾਂ ਅੱਗੇ ਸ਼ੇਅਰੇ ਕਰੇ ਤਾਂ ਚੀਜ਼ਾਂ ਸਾਰੇ